ਹਾਂਜੀ, ਸਭ ਵਧੀਆ ਤੁਸੀਂ ਸੁਣਾਓ? ਕਿਸ ਤਰ੍ਹਾਂ ਦਾ ਚੱਲਦਾ ਪਿਆ ਕੰਮ ਧੰਦੇ ਸਭ?
ਹਾਂਜੀ, ਮਹਾਰਾਜ ਦੀ ਮੇਹਰ ਹੈ ਜੀ।
ਹਾਂ, ਉਹ ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ।
ਹਾਂਜੀ-ਹਾਂਜੀ।
ਬਸ ਬੈਂ ਉਸ ਤਰ੍ਹਾਂ ਹੀ ਬਸ ਅੱਛਾ, ਤੁਹਾਡਾ ਹਾਂ ਮੇਰੇ ਵੀ ਬੱਚਿਆਂ ਦੀ ਅੱਜ-ਕੱਲ੍ਹ ਛੁੱਟੀ ਆ ਨੇ।
ਹਾਂਜੀ-ਹਾਂਜੀ, ਦੁਖੀ ਕਰ ਦਿੰਦੇ ਨੇ ਛੋਟੇ ਬੱਚੇ ਹੈਨਾ। ਹਾ, ਸਕੂਲ ਦੀ ਛੁੱਟੀਆਂ
ਮੇਰੀ ਤੋਂ ਖੈਰ ਛੁੱਟੀਆਂ ਆਪ ਵੱਡੇ ਨੇ ਅਤੇ ਇੰਨਾ ਨਹੀਂ ਤੰਗ ਕਰਦੇ ਪਰ ਲੇਟ ਸੋ ਕੇ ਉੱਡਦੇ ਨੇ ਤਦ ਤੱਕ ਮੈਂ ਆਫਿਸ ਚਲੀ ਜਾਂਦੀ ਹ। ਤੇਰ ਬਾਅਦ 'ਚ ਆਰਾਮ ਨਾਲ ਮੈਨੂੰ ਕੋਈ ਰਾਤੀ ਸੌ ਦੇ ਨਹੀਂ ਇ ਸਵੇਰੇ ਉੱਠਦੇ ਨੇ ਕਹਿ ਸਕਦੇ ਨਹੀਂ ਇਉਂਿ ਠੀਕ ਹੈ ਉਹ ਕਹਿਣ ਵਾਲੀ ਏਜ ਤੋਂ ਪਰੇ ਹੋ ਗਏ ਨੇ।
ਹਾਂਜੀ-ਹਾਂਜੀ ਉਹ ਜਦੋਂ ਇੱਦਾਂ ਦੀ ਏਜ ਆ ਜਾਂਦੀ ਹੈ ਨਾ ਇਸ ਏਜ ਦੇ ਅੰਦਰ ਸਭ ਕੁੱਝ ਬਦਲ ਜਾਂਦਾ ਮਤਲਬ ਸਿਸਟਮ। ਏਜ ਔਫ ਡੋੋਲਿਸੈਂਸ ਕਹਿੰਦੇ ਨੇ ਮਤਲਬ ਸਾਇੰਟੀਫਿਕ।
ਅੱਜ ਮੈਂ ਅੱਜ ਮੇਰੀ ਕੁੜੀ ਦੀ ਫੀ ਆਈ ਮੈਂ ਹੈਰਾਨ ਮਤਲਬ ਇੰਨੀ-ਇੰਨੀ ਜ਼ਿਆ ਪਿਛਲੀ ਵਾਰ ਤਾਂ ਚਲੋ ਪਹਿਲਾਂ ਐਡਮਿਸ਼ਨ ਸੀ ਤੇ ਮੈਨੂੰ ਸਮਝ ਆ ਰਿਹਾ ਸੀ ਕਿ ਇਨੀ-ਇੰਨੀ ਫੀਸ ਲੈ ਰਹੇ ਨੇ ਮਤਲਬ ਅੱਜ ਅੱਜ ਫੀ ਆਈਏ। ਪਹਿਲੀ ਬਾਤ, ਮੈਨੂੰ ਐ ਈ ਨੀ ਸਮਝ ਆਇਆ, ਉਹ ਅ ਲੀ ਮੈਂ ਲਿੰਕ ਤੇ ਕਲਿੱਕ ਕੀਤਾ ਤੇ ਉੱਥੇ ਫੀ ਭਰਨ ਦੀ ਡੇਟ, ਇੱਕ-ਇੱਕ ਜੁਲਾਈ ਸੀ ਤੇ ਅੱਜ-ਅੱਜ ਤੁਸੀਂ ਦੇ ਰੇ ਓ ਤੇ ਲਾਸਟ ਡੇਟ ਕਿਹੜੀ ਏ, ਮੈਨੂੰ ਸਮਝ ਨਹੀਂ ਆਇਆ ਮੈਨੂੰ ਤਾ ਕੁੜੀ ਨੂੰ ਕਿਹਾ ਕੀ ਤੁਸੀਂ ਹੁਣ ਤੂੰ ਕੱਲ੍ਹ ਫੋਨ ਕਰੀ, ਮਤਲਬ ਸਿਸਟਮ ਕਿੰਨਾ ਅਜੀਬ ਦੇਆ, ਜੇ ਪ੍ਰਾਈਵੇਟ ਕੋਲਜ ਹੋ ਗਏ ਨੇ ਸਾਰੇ, ਉਸ-ਉਸ ਤੁਹਾਡੇ ਉ ਹਮ। ਪ੍ਰਾਈਵੇਟ ਹੋਣ ਤੋਂ ਬਾਅਦ ਵੀ ਤੁਸੀਂ ਮਤਲਬ, ਲਿੰਕ-ਲਿੰਕ ਚੱਜ ਨਾਲ ਦੇ ਸਕਦੇ ਕਿ ਕੋਈ ਪੇਮੈਂਟ ਕਰ ਲੇ, ਕੋਈ ਕੁਛ ਕਰ ਲੇ
ਅੱਜ-ਕੱਲ੍ਹ ਅਹ ਐਜੂਕੇਸ਼ਨ ਸਿਸਟਮ ਨਹੀਂ ਕਿਹਾ ਜਾਏ, ਇਹਨੂੰ ਬਿਜਨਸ ਸਿਸਟਮ ਕਿਹਾ ਜਾਏ ਤੇ ਜ਼ਿਆਦਾ ਬੈਟਰ ਵਰਲਡ ਐ, ਕਿਉਂ ਬਿਜਨਸ ਈ ਚੱਲ ਰਿਐ।
ਜਦ ਲਾਸਟ ਟਾਈਮ ਆਪਣੀ ਕੁੜੀ ਦਾ ਐਡਮਿਸ਼ਨ ਕਰਾਣ 'ਚ ਲੱਗੀ ਸੀ ਨਾ ਤੇ ਮੈਂ ਇਹੀ ਕਿਹਾ ਸੀ, ਮੈਨ ਮੈਂ ਕਿਹਾ ਸੀ ਇਹ ਪੂਰਾ ਮਾਫੀਆ ਹੈਗਾ
ਹਮ ਤਾ ਹੈਗੀ ਐ ਮਾਫੀਆ ਤੇ ਉਹ ਕਿਸੇ ਅਗਰ ਕਿਸੇ ਨੇ ਸਕੂਲ
ਕੋਈ ਨਹੀਂ ਏਸ ਅਹ ਮਤਲਬ ਇਸ ਟੋਪਿਕ ਤੇ ਕੋਈ ਗੱਲ ਕਰਨ ਲਈ ਨੀ ਖੜਾ ਹੋ ਰਿਆ, ਕਿ ਚੱਲ ਕੀ ਰਿਆ ਨੋਰਮਲ ਬੱਚਿਆਂ ਦੀ ਤੇ ਐਡਮਿਸ਼ਨ ਵੀ ਨਹੀਂ ਹੋ ਪਾ ਰਹੇ।
ਹਾਂਜੀ-ਹਾਂਜੀ ਇਹੀ ਉਹ ਗੱਲ ਹੁੰਦੀ ਏ ਨਾ ਕਿ ਅਹ ਜਦੋਂ ਦੇਸ਼ ਦੇ ਅੰਦਰ ਜਦੋਂ, ਸਰਕਾਰਾਂ ਦੇ ਅੰਦਰ, ਪੋਲੀਟਿਕਸ ਦੇ ਅੰਦਰ ਹੀ ਐਸੇ ਅਨ ਪੜ ਲੋਕੀ ਬੈਠੇ ਹੁੰਦੇ ਨੇ ਤੇ ਉਹ ਕਿੱਥੇ ਪ੍ਰਵਾਹ ਕਰਨਗੇ ਕੀ
ਉਹ ਵੀ ਉਹ ਹਾਂ, ਉਹਨਾਂ ਨੂੰ ਐਜੂਕੇਸ਼ਨ-ਐਜੂਕੇਸ਼ਨ ਦਾ ਵੈਲਿਊ ਈ ਨੀ ਹੈਗੀ। ਤੇ ਫਿਰ
ਨਹੀਂ ਹੋਏਗੀ ਵੈਲਿਊ ਤੇ ਉਹ ਕੋਈ ਐਕਸ਼ਨਜ ਲੈ ਈ ਨੀ ਪਾਣਗੇ, ਹੁਣ ਡਿਸੀਜ਼ਨ ਲੈਣ ਵਾਲੇ ਹੀ ਏਦਾਂ ਅਨਪੜ੍ਹ ਨੇ, ਨਾ ਉਹਨਾਂ ਦੁਨੀਆਂ ਦੀ ਸਮਝ ਨਾ ਕੁਛ, ਉਹ ਬਸ ਅ ਆਪਣਾ ਪ੍ ਮਤਲਬ ਵਿਦੇਸ਼ ਦੇ ਦੌਰਿਆਂ ਤੇ ਜਾਂਦੇ ਨੇ, ਵਧੀਆ ਦੇਸ਼ ਦੀ ਬੱ, ਦੇਸ਼ ਦੇ ਲੋਕਾਂ ਦੇ, ਮਾਸੂਮ ਲੋਕਾਂ ਦਾ ਟੈਕਸ ਦਾ ਪੈਸਾ ਖਰਚਦੇ ਨੇ।
ਮੈਂ ਹਮ। ਉ-ਉ ਉਹ ਵੀ ਤਾ ਵੇ, ਖੁਦ ਦੇ ਤੇ ਸ ਸਭ ਦੇ ਬੱਚੇ ਬਾਰ ਪੜ੍ਹਦੇ ਪਏ ਨੇ। ਉਹ ਇੰਡੀਆ, ਉਹ ਇੰਡੀਆ, ਚ ਕਿਉਂ ਨੀ ਪੜ੍ਹਾਦੇ।
ਹਾਂਜੀ-ਹਾਂਜੀ ਉਹਨਾਂ ਨੂੰ ਪਤਾ ਐ ਨਾ, ਜੋ ਸਿਸਟਮ ਏ ਐਜੂਕੇਸ਼ਨ ਸਿਸਟਮ ਐ, ਸਿਰਫ ਉਹ ਬਿਜਨਸ ਬਿਜਨਸ ਬਣਾਇਆ ਦਾ ਇੱਕ, ਹੋਰ ਕੁਛ ਵੀ ਨੀ ਹੈਗਾ, ਦੇਖਿਆ ਜਾਏ ਤੇ।
ਜਦ ਕਿ ਬੇਟੇ ਦੇ ਅ ਫੀ ਆਈ ਸੀ, ਉਹਦਾ ਤਾਂ ਪੂਰਾ ਬਾਈਫ੍ਰਕੇਸ਼ਨ ਆਂਦਾ ਮੈਨੂੰ ਕਿ ਐ-ਐ ਹਮ ਅਸੀਂ ਚਾਰਜ ਕਰ ਰਹੇ ਆ, ਐਹ ਲਿੰਕ ਹੈਗਾ, ਉਹ ਟਾਈਮ ਵੀ ਦਿੰਦੇ ਨੇ ਸਾਨੂੰ ਕਿ ਨਹੀ ਇਹਦਾ ਟਾਈਮ ਈ ਇਕ ਮਹੀਨੇ ਸੀ, ਤੁਸੀਂ ਭਰਨੀ ਏ। ਬੜਾ ਸਿ ਸਿਸਟਮ ਸਹੀ ਲਗਦਾ, ਚਲੋ ਫੀ
ਮੈਂ ਅੱਜ-ਕੱਲ੍ਹ ਤੇ ਓ ਵੀ ਔਨਲਾਈਨ ਆ ਗਿਆ ਜੀ, ਮੈਂ ਤੇ ਆਪ ਕਾਲਜ ਦੀ ਫੀ ਭਰੀ ਸੀ, ਮੇਰੀ ਮੰਮਾ ਨੂੰ ਪਤਾ ਈ ਨਹੀਂ ਮੈਂ ਫੀ ਮਤਲਬ ਉਹਨਾਂ ਨੇ ਸਿਰਫ਼ ਮੈਨੂੰ ਪੈਸੇ ਦਿੱਤੇ ਤੇ ਮੈਂ ਉਹਨਾਂ ਨੂੰ ਮਤਲਬ ਇੰਨਾ ਵੀ ਨਹੀਂ ਸੀ ਪਤਾ ਕਿ, ਪੈਸੇ ਇਹਨੇ ਦੇਣੇ ਕਿੱਥੇ ਨੇ, ਕਿੱਥੋਂ ਦੀ ਜਾਣਗੇ। ਉਹ ਸਭ ਮੈਂ ਆਪ ਈ ਕੀਤਾ, ਔਨਲਾਈਨ ਹੀ।
ਅੱਛਾ, ਨਈ ਮੈਂ ਮੇਰੇ ਅ ਟਾਈਮ 'ਚ ਤਾਂ ਔਨਲਾਈਨ ਕੁ ਛ ਹੁੰਦਾ ਨੀ।
ਹਾਂਜੀ।
ਤੇ ਕੌਲੇਜ 'ਤੇ ਮੇਰੀ ਮਾਂ ਨੇ ਕਰਾਇਆ ਵੀ ਨੀ ਸੀ।
ਕੋਈ ਗੱਲ ਨੀ।
ਕੌਲੇਜ ਦੇ ਟਾਈਮ ਤੇ ਤਾਂ ਮਾਂ ਨੇ ਸ਼ਾਦੀ ਕਰਤੀ ਥੀ। ਜਾਤੇ ਥੇ ਪਰ ਵੋ ਈ ਹੈ ਨਾ ਕਿ ਪਰ ਓਸ ਟਾਈਮ ਦੇ ਨਹੀਂ ਅਪ ਅਪਨੀ ਜਿੰਨੀ ਵੀ ਪੜ੍ਹਾਈ ਮੈਂ ਕੀਤੀ ਤੀ ਦਿਲ ਲਗਾ ਕੇ ਕੀਤੀ ਸੀ ਤੇ ਤਬ ਤਬ ਤਦ ਵੀ, ਤਦ ਦੀ ਪੜ੍ਹਾਈ ਮੇਰੀ ਅੱਜ ਕੰਮ ਆ ਰਹੀ ਏ। ਚਾਹੇ ਮੈਨੇ ਘੱਟ ਕਰੀ ਲੇਕਿਨ ਮੈਂ ਅ ਅੱਜ ਵੀ ਵਰਕਿੰਗ ਆ ਤੇ ਮੈਂ ਵਰਕਿੰਗ ਵੀ ਬੜੀ ਚੰਗੀ ਕੰਪਨੀ 'ਚ ਆ ਤੇ ਅੱਛੀ ਪੋਸਟ 'ਚ ਆ ਤੇ ਵੋ ਜਿੰਨਾ ਵੀ ਪੜ੍ਹੀ ਆਂ ਚੰਗਾ ਈ ਪੜ੍ਹੀ ਆਂ ਲੇਕਿਨ ਮੈਨੂੰ ਮੈਂ ਸ਼ੌਕ ਸੀ ਮੇਰੇ ਬੱਚੇ ਦੋਨੋਂ ਜਾਨ ਅੱਛੀ ਜਗ੍ਹਾ। ਪੜ੍ਹਨ ਲੇਕਨ ਫੀਸ ਤਾਂ
ਏ ਨੀ ਐ ਕਿ ਤੁਸੀਂ ਕਿੰਨਾ ਪੜ੍ਹੇ ਓ। ਮਤਲਬ ਇਨਸਾਨ ਦਾ, ਸਭ ਤੋਂ ਪਹਿਲੀ ਚੀਜ਼ ਐ ਜੇੜੀ ਓ ਐ ਜੋ ਓਦੇ ਮੂੰਹ ਚੋਂ ਨਿਕਲਦੀ ਏ ਨਾ ਓਈ ਚੀਜ਼ ਹੈ ਸਭ ਤੋਂ ਜਾਦਾ ਮੈਟਰ ਕਰਦੀ ਏ ਮੇਰੇ ਹਿਸਾਬ ਨਾਲ ਤੇ।
ਓਤੇ ਦੇਖੋ ਤੁਸੀਂ ਅ ਕੱਮ ਕਰ ਕਰਦੇ ਕਰਦੇ ਹਾਂ ਵੋ ਤੇ ਕਾਮ ਕਰਨ ਨਾਲ ਨਿਕਲੇ ਸੀ ਤੇ ਫਿਰ ਓ ਧੀਰੇ ਧੀਰੇ ਆ ਆ ਜਾਂਦਾ ਐ ਓ ਕੰਮ ਨਾਲੇ ਆ ਜਾਂਦਾ ਕਿ ਠੀਕ ਏ, ਐ
ਸਭ ਆ ਜਾਂਦਾ।
ਅ ਐ ਚੀਜ਼ ਇਸ ਤਰ੍ਹਾਂ ਇਸ ਤਰੀਕੇ ਹੈਂਡਲ ਹੋਣੀ ਏ ਤੇ ਓ ਚੀਜ਼ ਓਸ ਤਰ੍ਹੀ ਕੇ ਹੈਂਡਲ ਹੋਣੀ ਐ ਤੇ ਲੇਬਰ ਨਾਲ ਕਿੰਝ ਗੱਲ ਕਰਨੀ ਏ ਤੇ ਬੱਦੇ ਵੱਡੇ ਬੰਦਿਆਂ ਨਾਲ ਕਿੰਝ ਗੱਲ ਕਰਨੀ ਐ ਓ ਸਭ ਓਥੇ ਈ ਰਹਿ ਕੇ ਆ ਜਾਂਦਾ ਜਾਦਾ ਟਾਈਮ ਦੇ ਓ ਥੇ ਈ ਬਿਤਾਨੇ ਆਂ।
ਹੂੰ, ਪਰ ਮੇਰੇ ਹਿਸਾਬ ਨਾਲ ਤੇ ਐਜੂਕੇਸ਼ਨ ਤੋਂ ਵੱਡਾ ਹਾਂਜੀ ਓ ਤੇ ਗੱਲ ਸਈ ਕਹਿ ਰਹੇ ਓ ਜੀ।
ਪਰ ਐਜੂਕੇਸ਼ਨ ਕਾ ਮੁਜੇ ਸ਼ੌਕ ਹੈ, ਮੈਨੂੰ ਇਹੀ ਸ਼ੌਕ ਸੀ ਨਾ ਕਿ ਮੇਰੇ ਬੱਚੇ ਅੱ ਛੀ ਜਗ੍ਹੇ ਪੜ੍ਹਨ, ਮੇਰਾ ਅੱਛਾ ਕਰਨ ਕੀ ਜੇ ਜੇ ਮੈਂ ਏਨੀ ਮਤਲਬ ਹਾਇਰ ਸਟੱਡੀ ਨਈ ਕਰ ਪਾਈ ਤੇ ਮੈਨੂੰ ਐ ਕਿ ਮੇਰੇ ਦੋਨੋ ਬੱਚੇ ਅੱਛੀ ਜਗ੍ਹਾ ਜਿੰਨਾ ਪੜ੍ਹਨਾ ਚਾਂਦੇ ਨੇ ਪੜ੍ਹਨ ਪਰ ਓ
ਅਪਨੇ ਪਰਿਵਾਰ ਜਿੰਨੇ ਮਾਸਟਰਸ ਕੀਤੀ ਹਲੇ।
ਅੱਛਾ।
ਹਾਂਜੀ-ਹਾਂਜੀ, ਮਤਲਬ ਮੈਂ ਤੇ ਮਤਲਬ ਮੈਂ ਤੇ ਏਦਾਂ ਦਾ ਸੀ ਕਿ ਮੈਨੂੰ ਐਜੂਕੇਸ਼ਨ ਸਿਸਟਮ ਦੇ ਉੱਤੇ ਮਤਲਬ ਓ ਈ ਨਈ ਸੀ ਵਿਸ਼ ਵਾਸ ਈ ਨਈ ਸੀ ਔਰ ਮੈਨੂੰ ਗੁੱਸਾ ਆਂਦਾ ਸੀ ਮੈਂ ਡ੍ਰੌਪ ਆਊਟ ਕਰ ਚੁੱਕਿਆ ਸੀ ਕੋਲਜ। ਫ਼ਸਟ ਈਅਰ ਤੋਂ ਬਾਦ।
ਪਰ ਮਾਸਟਰਸ ਤੇ ਅੱਜ-ਕੱਲ੍ਹ ਕਰਨੀ ਵੀ ਜ਼ਰੂਰੀ ਹੋ ਗੀ ਕਿਉਂਕਿ ਮਾਸਟਰਸ ਦੇ ਬਿਨਾਂ ਅੱਗੇ ਜਾ ਕੇ ਡਿਗਰੀ ਉਂਦੇ ਬਿਨਾਂ ਆਨ ਵਾਲੇ ਟਾਈਮ 'ਚ ਮਾਸਟਰ ਦੀ ਵੀ ਵੈਲਿਊ ਕੋਈ ਨੀ ਰਹ ਜਾਣੀ।
ਨਈ ਓ ਵੀ ਨਈ ਓ ਹੁਨ ਫੇਰ ਹੋਰ ਪੀ ਐਚ ਡੀ ਏ ਨਾ ਅੱਗੇ, ਅੱਜ-ਕੱਲ ਏਨੇ ਪੀ ਐਚ ਡੀ ਸਕੋਲਰਸ ਬਨ ਰਹੇ ਨੇ।
ਪੀ ਐੱਚ ਡੀ ਤੱਕ ਪਹੁੰਚਨਾ ਬੜਾ ਮੁਸ਼ਕਿਲ ਹੋ ਜਾਂਦਾ ਐ।
ਹਾਂਜੀ-ਹਾਂਜੀ।
ਕਿਉਂਕਿ ਮੇ ਮੇਰਾ ਪੁੱਤਰ ਹੁਣ ਮਾਸਟਰ 'ਚ ਆਇਆ ਫਸਟ ਈਅਰ ਮਾਸਟਰ ਦੀ ਫਸਟ ਈਅਰ ਚਾ ਆਇਆ ਤੇ ਓ ਓ ਮੈਨੂੰ ਪਰ ਉਹ ਉਹ ਵੀ ਇਹੀ ਕਹਿੰਦਾ ਐ ਕਹਿੰਦੇ ਤੁਸੀਂ ਐਂ ਨਾ ਸੋ ਚੋ ਕਿ ਕੋਲਜ ਵਾਲੇ ਸਾਨੂੰ ਪੜ੍ਹਾਂਦੇ ਨੇ ਕੋਲੇਜ ਵਾਲੇ ਸਿਰਫ ਨਾਮ ਦੇ ਨੇ ਅਸੀਂ ਖੁਦ ਪੜ੍ਹਨੇ ਆ ਉਹ ਉਹਨਾਂ ਦੇ ਕੋਲੋਂ ਤਾਂ ਅਸੀਂ ਪੁੱਛ ਵੀ ਨੀ ਸਕਦੇ ਉਹ ਚੱਜ ਨਾਲ ਜਵਾਬ ਈ ਨੀ ਦਿੰਦੇ।
ਨਾ ਜੀ ਨਾ ਜਿੰਨਾ ਵੱਡਾ ਕੋਲਜ ਚਲੇ ਜਾਓ ਓਨੇ ਟੀਚਰਸ ਨੇ ਮਤਲਬ ਬੇਪਰਵਾਹ ਏ। ਕਰੋ ਨਾ ਕਰੋ ਨਹੀਂ ਕਰਨੀ ਤੇ ਅਸੀਂ ਤਤੈਸੀ ਕਰਾਓ ਸਾਨੂੰ ਕੋਈ ਮਤ
ਹਾਂ ਉਹਨਾਂ ਨੂੰ ਮਤਲਬ ਨੀ ਐ ਮੇਰੀ ਕੁੜੀ ਵੀ ਜਾਂਦੀ ਐ ਤੇ ਮੈਨੂੰ ਉਹ ਤੇ ਪਤਾ ਈ ਉਹ ਟਾਈਮ ਪਾਸ ਕਰਨ ਜਾਂਦੀ ਐ ਤੇ ਮੈਂ ਤੇ ਕਲੀਅਰ ਹੀ ਬੋਲਦੀ ਆ ਕਿ ਚੱਲ ਤੇਰਾ
ਹਾਂਜੀ ਹਾਂਜੀ ਬੈਚਲਰਸ ਦੇ ਤੇ ਹੁੰਦੇ ਈ ਟਾਈਮ ਪਾਸ।
ਇੰਜੋਏ ਕਰਨ ਦੇ ਦਿਨ ਐ ਤੇ ਤੂੰ ਕਰ ਲੈ ਮੈਨੂੰ ਕੋਈ ਓ ਨੀ ਐ ਕਿ ਬਾਕੀ ਡਾਂਸ ਕ ਕਰਦੀ ਐ ਕੱਥਕ ਡਾਂਸਰ ਹੈਗੀ ਐ ਤੇ ਮੈਨੂੰ ਕਿ ਮੈਂ ਕਿਹਾ ਕਿ ਤੂੰ ਉੱਥੇ ਨਿਕਲ ਜਾਏਗੀ।
ਓ ਨਹੀਂ ਵਧੀਆ ਸਭ ਕੁਛ ਕਰੋ। ਮੈਂ ਤੇ ਆਪ ਮੈਂ ਤੇ ਆਪ ਬੜੇ ਮਜ਼ੇ ਕੀਤੇ ਜਿੰਨੇ ਮਜ਼ੇ ਕਾਲਜ ਵਿੱਚ ਕੀਤੇ ਨੇ। ਕਾਲਜ ਚ ਇਹੀਓ ਆਜਾਦੀ ਸੀ ਕਿ ਚਲੋ ਮੀਂਹ ਆ ਗਿਆ ਛੁੱਟੀ ਮਾਰ ਲਈ ਚਲੋ ਮਨ ਨੀ ਕਰਿਆ ਨੀ ਗਿਆ ਨੀਂਦਰ ਆਈ ਤੇ ਸੋ ਗਏ। ਹੁਣ ਜਦ ਤੋਂ ਜੋਬ ਸਟਾਰਟ ਤਾਂ ਤੋਂ ਪਤਾ ਲੱਗਦਾ ਕਿ ਨਹੀਂ ਜੀ ਛੁੱਟੀ ਨੀ ਲੈ ਸਕਦੇ ਥੋਨੂੰ ਮਨ ਦੀ ਮਰਜ਼ੀ ਨਾਲ। ਹੁਣ ਤੇ ਜਾਣਾ ਹੀ ਪੈਣਾ।
ਮੇਰਾ ਬੇਟਾ ਨੀ ਕਰਦਾ ਪੁੱਤਰ ਨੀ ਕਰਦਾ ਓ ਤੇ ਇੱਕ ਛੁੱਟੀ ਵੀ ਨੀ ਕਰਦਾ। ਤਾਂ ਉਹ ਕਹਿੰਦਾ ਮੈਨੂੰ ਨਾ ਅਟੈਂਡੈਂਸ ਦੇ ਪੰਜ ਮਾਰਕ ਮਿਲਦੇ ਨੇ।
ਹਾਂਜੀ ਹਾਂਜੀ ਹਾਂਜੀ ਓ ਵੀ ਓ ਡਿਪੈਂਡ ਕਰਦਾ ਜਿੱਦਾਂ ਹਾਂ, ਸਮਝ ਗਿਆ ਮੇਰੀ ਜਦੋਂ ਬੈਚਲਰ ਸੀ ਤਾਂ ਮੈਂ ਉਹਦੇ ਚ ਨੀ ਮਿਲਦੇ ਸੀ। ਉਹਦੇ ਚ ਆਓ ਨਾ ਆਓ ਕੋਈ ਮਤਲਬ ਨੀ ਸੀ ਮੈਂ ਮਾਸਟਰ ਕੀਤੀ ਨਾ ਉਹਦੇ ਅੰਦਰ ਮਿਲਦੇ ਸੀ ਮੈਨੂੰ ਫਾਈਵ ਮਾ ਐਕਸਟ੍ਰਰਾ ਮਿਲੇ ਮੇਰੀ ਅਟੈਂਡੈਂਸ
ਵੀ ਹੈਗੀ। ਹਾਂ ਬਾ ਇਹਦੇ ਉਹਦੇ ਵਿੱਚ ਵੀ ਮਿਲਦੇ ਸੀ ਬੈਚਲਰ ਚ ਵੀ ਮਿਲਦੇ ਸੀ। ਹੁਣੇ ਹੀ ਆਇਆ ਮਾਸਟਰਸ 'ਤੇ ਲੇਕਿਨ
ਵ ਵੱਡੀ ਯੂਨੀਵਰ
ਪਰ ਓ ਓਨੂੰ। ਪੰਜ ਨੰਬਰ ਵੀ ਓ ਚਾਈਦੇ ਹੁੰਦੇ ਨੇ ਓ ਬੁਖਾਰ ਵੀ ਹੁੰਦਾ ਤੇ ਦਵਾਈ ਖਾ ਕੇ ਭੁੱਲ ਜਾਂਦਾ। ਕੋਲਜ।
ਹਾਂਜੀ ਹਾਂਜੀ ਨਈ ਮਤਲਬ ਕੋਲਜ ਇੰਟਰਸਟਿੰਗ ਹੋਏ ਨਾ ਤੇ ਫੇਰ ਮਨ ਨੀ ਕਰਦਾ ਛੁੱਟੀ ਕਰਨ ਦਾ।
ਕੋਲਜ ਤੇ ਕਵੋ ਤੇ ਓ ਵੀ ਓਹੀ ਕਹਿ ਰਹੇ। ਕੈ ਰਿਆ ਕੀ ਪੜ੍ਹਾਂਦਾ ਤੇ ਕੋਈ ਹੈਗਾ ਈ ਨੀ ਆ। ਅੱਛਾ ਜਿਹੜੀ ਥੋੜ੍ਹੀ ਬੋਤ ਨੌਲੇਜ ਹੈਗੀ ਏ ਵੋ ਓ ਓ ਮ ਇੰਟਰਨਸ਼ਿਪ ਵਗੈਰਾ ਕਰਕੇ ਲੈਂਦਾ ਪਿਆ।
ਬਸ ਓਈ ਏ। ਬਾਕੀ ਤੇ ਮੇਨ ਤੇ ਮੈਂ ਮੈਂ ਤੇ ਆਪ ਯਾਰਾਂ ਦੋਸਤਾਂ ਸੰਤਾਂ ਕਰਕੇ ਚਲੇ ਜਾਂਦਾ ਸੀ। ਕੀ ਘਰ ਪੇ ਕਿਆ ਕਰੇਗੇ ਏਦਾਂ ਓ ਕੇਂਦੇ ਆ ਜਾ ਯਾਰ। ਘਰ ਪੈ ਕਿਆ ਕਰੇਗਾ? ਅਸੀਂ ਚਲੇ ਜਾਂਦੇ ਸੀ।
ਤਦੇ ਤੇ ਵੇ ਖੈਰ ਯਾਰੀ ਦੋਸਤੀ ਹੈਗੀ ਨੀ ਐ।
ਅੱਛਾ ਅੱਛਾ ਅੱਛ। ਓ ਪੜ੍ਹਨ ਵਾਲੇ ਬੱਚਿਆਂ ਚ ਹੋਏਗਾ। ਅਸੀਂ ਏ ਡਿਫਾਲਟਰ ਕੇਸ ਸੀ।
ਨਈ ਓ ਨਾ ਬੜਾ ਪ੍ਰੈਕਟੀਕਲ ਹੈਗਾ ਕਿ ਕੋਲਜ ਜਾ ਰਿਆ ਟੀਚਰ ਹੈਗੀ ਏ ਟੀਚਰਸ ਅ ਮਤਲਬ ਜੇੜੀ ਟੀਚਰ ਚੰਗੀ ਏ। ਜੇੜੀ ਆਰਾਮ ਨਾਲ ਗੱਲ ਕਰ ਲੈਂਦੀ ਏ ਉਸ ਓਸ ਓਦੇ ਨਾਲ ਬੋਤ ਚੰਗਾ ਆ।
ਹਾਂਜੀ।
ਬੋਤ ਚੰਗਾ ਸੀ ਆਰ ਰ ਰਿਆ ਤਿੰਨ ਸਾਲ ਤੋਂ ਹੁਣ ਕੈਂਦਾ ਕੀ ਪੂਰੇ ਮੈਂ ਈ ਸੀ ਆਰ ਰਵਾਂਗਾ। ਅਨਓਫੀਸ਼ਲੀ ਵੀ ਮੈਂ ਈ ਰਵਾਂਗਾ। ਓਫੀਸ਼ਲੀ ਬਣਾਂਦੇ ਨੇ ਤੇ ਟੀਕੇ ਨਈ ਤਾਂ ਅਨਆਓਫਿਸ਼ਲੀ ਕਿ ਮੈਂ ਈ ਰਵਾਂਗਾ। ਹੋਰ ਕੋਈ ਨੀ ਬਣੇਗਾ ਹੁਣ
ਹਾਂਜੀ ਹਾਂਜੀ ਹੁੰਦਾ। ‌ਕਈ, ਕਈ ਲੋਕਾਂ ਚ ਲੀਡਰਸ ਸਕੀ ਅ ਲੀਡਰਸ਼ਿਪ ਸਕਿਲਸ ਬੋਹਤ ਆਂ ਮ
ਤੇ ਓ ਵੀ ਓਵੀ ਕੈਂਦਾ, ਕੈਂਦਾ ਕੈਂਦਾ ਮੈਨੂੰ ਨਾ ਅ ਓ ਨੀ ਚਾਈਦਾ ਐ ਨਾ ਮਤਲਬ ਦੀ ਦੋਸਤੀਆਂ ਹੈਗੀਆਂ ਨੇ।
ਹਾਂਜੀ ਹਾਂਜੀ।
ਤੇ ਮੈਨੂੰ ਐ ਨੀ ਚਾਈ ਦਾ। ਮੈਨੂੰ ਪਤਾ ਐ ਕੋਲਜ ਐਂਡ ਚ ਮੇਰੇ ਨਾਲ ਕੋਈ ਵੀ ਨੀ ਖੜਾ ਹੋਣਾ। ਕਿਸੇ ਨੇ ਖੜ੍ਹਾ ਨੀ ਹੋਣਾ। ਤੇ ਮੈਂ ਓਨੀ ਲਿਮਿਟਿਡ ਹਾਏ ਹੈਲੋ ਕਰਦਾ ਪਿਆ। ਜਿਦੇ ਮੈਂ ਨਾ ਅੱਗੇ ਬਾਕੀ
ਐਟ ਦਾ ਐਂਡ ਇਨਸਾਨ ਹੈਗਾ ਤੇ ਕੱਲਾ ਐ ਜੀ।
ਨਈ ਪਰ ਓ